ਭਰ-ਲਿਆ ਹਾਂ ਭਰ ਲਿਆ- ਭਰ ਲਿਆ।
ਮੈਂ ਇੱਕ ਮਿੰਟਰ ਰੁੂਜਿਆ ਕਰ ਜਾਦ ਵੀ ਮੈਂ ਵੀ ਮੇਰੇੁ ਕਰੂੰ ਇੱਕ ਮਿੰਟਰ ਤਾਂ ਲੱਗਦਾ ਹੀ ਭਰਨ
ਕਿਉਂ ਡੀ-ਸੀ-ਲੱਗਾ।
ਹੈਂ
ਡੀ-ਜੀ ਲੱਗਿਆ,
ਉਹ ਨਹੀਂ ਮੈਂ ਕਿਹਾ, ਪੰਜ ਛੇ ਆਈਟਮਾਂ, ਜੀ ਹੁੰਦੀਆਂ ਨਾ,
ਅੱਛਾ, ਅੱਛਾ ਚੋਹੇ ਵਾਲੇ ਵੀ ਪਾਇਪਾ -ਪੁਈਪਾ ਪੱਟ ਕੇ ਲੈ ਗਏ ਹੈਂ।
ਬਾਈ ਪਾ ਨਹੀਂ ਪਤਾ ਕਿਆ ਹੋਇਆ, ਮਹੀਨੇ ਦੀ ਗੱਲ ਮੈਂ ਤਾਂ ਮੰਦਰ ਜਾਂਦਾ ਹੁੰਦਾ-ਪੰਡਿਤ ਦੱਸਦਾ ਸੀ। ਕਹਿੰਦਾ ਰਾਤ ਨੂੰ ਮੈਂ ਬਾਰਾਂ ਵ ਜੇ ਵੈਸੇ ਆਈ ਪੀ ਐਲ ਦਾ ਮੈਚ, ਨਹੀਂ ਚੱਲ ਰਿਹਾ ਚੱਲ ਰਿਹਾ, ਆਈ ਪੀ ਐੱਲ ਚੱਲ ਰਿਹਾ ਤਾਂ ਪਿਛੇ ਜੇ।
ਹਾਂ।
ਕਹਿੰਦਾ ਮੈਂ ਮੋਬਾਇਲ ਤੇ ਮੈਚ ਦੇਖ ਰਿਹਾ, ਬੈਠਾ ਕਹਿੰਦਾ ਉੱਧਰ ਕੈਮਰਾ ਲੱਗਿਆ ਹੁੰਦਾ ਨਾ ਐਲ ਈ ਡੀ ਦੇ ਅੰਦਰ ਉਹ ਚੱਲ ਰਹੀ ਸੀ ਕੈਮਰਾ।
ਹਮ।
ਹਮ ਕਹਿੰਦਾ ਸਾਡੀ ਮੇਰੀ ਉਈ ਨਿਗਾ ਪੇ ਗਈ ਕਹਿੰਦਾ ਚ ਦੇਖਿਆ ਕੈਮਰਾ ਚ ਦੋ ਬੰਦੇ ਬੈਠੇ ਉੱਥੇ ਦੁਰਗਾ ਮਾਤਾ ਦੀ ਲੱਗੀ ਮੂਰਤੀ।
ਹਮ
ਇੱਕ ਕ੍ਰਿਸਚਨ ਉਹਦੀ ਮਤਲਗੀ ਵੀ ਆਪਣੀ ਅੱਜ ਦੇ ਬਨੇ ਆ ਲਕਸ਼ਮੀ ਨਾਰਾਇਣ ਜੀ ਦੀ ਮੂਰਤੀ ਲੱਗੀ ਦੀ ਨਾਲ ਇੱਕ ਲੱਗੀ ਵੀ ਕ੍ਰਿਸ਼ਨ ਭਗਵਾਨ ਜੀ ਦੀ ਇੱਕ ਲੱਗੀ ਹੋਈ ਰਾਮ ਦਰਬਾਰ ਚਾਰ ਮੂਰਤੀ ਇਕੱਠੀ ਲੱਗੀ ਗ ਵੈਂ ਦੁਰਗਾ ਮਾਤਾ ਦੀ ਹੈ ਉਹਦੀ ਉਹਦਾ ਗੱਲਾ ਜਿਹੜਾ ਕੰਧ ਚ ਫਿਟ ਕਰਿਆ ਵਾ ਸਾਰਿਆਂ ਦੇ ਇਕੱਲੇ ਇਕੱਲੇ ਮੁਰ ਮੁਰਰੇ
ਅੱਛਾ
ਕਹਿੰਦਾ ਦੋ ਜਾਣੇ ਬੈਠੇ ਕਹ ੜੀ ਮਨ ਨਿੱਗ ਪਏਈ ਕਹਿੰ ਮੈਂ ਕਿਹਾ ਰਾਤ ਨੂੰ ਬਾਰਾਂ ਵਜੇ ਮੱਥਾ ਟੇਕਣ ਕਿਹੜਾ ਆਇਆ ਮੰਦਰ
ਹਮ
ਉਹ ਸ਼ੱਕ ਤਾਂ ਪੈ ਜਾਂਦਾ ਬੰਦੇ ਨੂੰ ਕਹਿਿੰਦਾ ਦੋਹਾਂ ਦੇ ਮੂੰਹ ਬੰਨੇ ਨੇ ਉਹਨਾਂ ਨੇ
ਹਮ
ਕਹਿੰਦਾ ਫਿਰ ਮੈਂ ਆਪਣੇ ਬੜੇ ਭਾਈ ਨੂੰ ਫੋਨ ਕਰਿਆ ਬੰਨ ਤੇ ਰਹਿੰਦਾ ਪੰਡਤ ਬੜਾ ਭਾਈ ਉਹ ਤਾਂ ਂ ਬਨ ਦੇ ਘਰ ਬਣਾਇਆ ਦਾ ਉਹਨੇ ਆਪਣਾ ਇੱਕ ਬੰਦਾ ਉੱਥੇ ਸੌਦਾ ਰਾਮ ਮੰਦਰ ਚ ਕਹਿੰਦਾ।
ਅੱਛਾ।
ਕਹਿੰਦਾ ਮੈਂ ਰਾਨੂੰ ਬਾਰਾਂ ਵਜੇ ਭਾਈ ਨੂੰ ਫੋਨ ਕਰਿਆ ਵੀ ਐਂ ਕਰਕੇ ਭਾਈ ਮੈਨੂੰ ਕੈਮਰੇ ਚ ਬੰਦੇ ਦਿਖੇ ਦੋ। ਉਹ ਕਹਿੰਦਾ ਭਾਈ ਕਹਿੰਦਾ ਤੂੰ ਬਾਹਰ ਨਾ ਨਿਕਲੀ ਬਿਲਕੁਲ ਵੀ ਕਿਆ ਪਤਾ ਕਹਿੰਦਾ ਇਕ ਅੱਧੇ ਨੂੰ ਹੋਰ ਕਿੱਥੇ ਖੜਾ ਹੋਵੇ ਇਧਰ ਉੱਧਰ ਕਿਤੇ।
ਹਮ
ਕਈ ਤਰ੍ਹਾ ਦਾ ਹਥਿਆਰ ਹੁੰਦਾ ਬੰਦੇ ਕੋਲ। ਫੇਰ ਕਹਿੰਦਾ ਵੀ ਚੱਲ ਤੂੰ ਅੰਦਰ ਬੈਠ ਮੈਂ ਆ ਗਿਆ ਚੱਲ। ਉਹ ਜਦੇ ਰਾਤ ਨੂੰ ਬਾਰਾਂ ਵਜੇ ਆ ਕੇ ਰੋਟੀ ਰੂਟੀ ਚੱਕੀ ਉਹ ਨਾ ਹੱਥ ਜਦ ਉਹ ਕਹਿੰਦਾ ਆ ਜਾ ਉਹਦੀ ਲਾਈਟ ਪੈ ਗਈ ਐਕਟੀਵਾ ਦੀ ਉਹ ਬਸ ਉਹਨਾਂ ਨੇ ਜਦ ਤੱਕ ਗੱਲਾ ਤੋੜ ਲਿਆ ਤਾ ਸਾਈਡ ਤੋਂ।
ਅੱਛਾ।
ਹਾਂ ਮਤਲਬ ਦੋ ਤਿੰਨ ਹਜ਼ਾਰ ਰੁਪਏ ਈਦਾ ਵੰਡਾ ਤੇ ਕਹਿੰਦੇ ਜ਼ਿਆਦਾ ਨਹੀਂ ਹੋਣਾ।
ਹਮ
ਬਸ ਕਹਿੰਦਾ ਉਹਨੂੰ ਲਾਈਟ ਪੈ ਗਈ ਕਹਿੰਦਾ ਸਾਲੇ ਜਦੇ ਭੱਜ ਗਏ ਕਹਿੰਦਾ ਦੇਖ ਕੇ। ਖੇਤਾਂ ਆਲੇ ਦੁਆਲੇ ਖੇਤ ਹੈ ਸਾਰਾ ਖੁੱਲ੍ਹਾ ਮੰਦਰ ਤੈਨੂੰ ਪਤਾ ਤਾਂ ਉੱਥੇ ਬਾਊਂਡਰੀ ਵਧ ਹੈ ਨਹੀਂ ਕੋਈ। ਮੈਂ ਕਹਿੰਦੇ ਜਦੇ ਭੱਜ ਗਿਆ ਸੀ। ਕਹਿੰਦਾ ਮਗਰ ਭੱਜੇ ਕਾਫ਼ੀ ਦੂਰ ਹੈਂ।
ਕਿਦੇ ਅੰਡਰ ਆ ਉਹ
ਕਿਸੇ ਦੇ ਅੰਡਰ ਨੀ ਹੈਗਾ ਯਾਰ ਉਹ ਆਪਣੇ ਕੱਲਾ ਹੀ ਹੈ ਬਸ।
ਭੋਲੇ ਸ਼ੰਕਰ ਦੇ ਅੰਡਰ ਹੈ ਬਸ।
ਹਾਂ, ਹਾ ਭੋਲੇ ਸ਼ੰਕਰ ਦੇ ਅੰਡਰ ਈ ਆ ਬੱਸ। ਵੈਸੇ ਜੇ ਅਖਾੜੇ ਵਾਲੇ ਦੇ ਅੰਡਰ ਹੁੰਦਾ ਸਭ ਤੋਂ ਵਧੀਆ ਸੁਧਾਰ ਪੈਂਦਾ ਉੱਥੇ। ਵੈਸੇ ਸੁਧਾਰ ਫਿਰ ਹੋ ਗਏ ਇਹ ਜਹੀ ਗੱਲ ਨੀ ਬਸ ਕਹਿੰਦਾ ਅਸੀਂ ਮਗਰ ਮਗਰ ਭੱਜ
ਇਹਨਾਂ ਦਾ ਹੈਗਾ ਤਾਂ ਇਹ ਖਾਣੇ ਵਾਲਿਆਂ ਚ ਵੀ ਹੈ।
ਹੈਂ
ਹੈਗੇ ਤਾਂ ਅਖਾੜਿਆਂ ਆ ਤਾਂ ਹੀ ਹੈ।
ਨਹੀਂ ਅਖਾੜੇ ਆਲਿਆ ਦਾ ਨਹੀਂ ਹੈਗਾ ਇਹ ਅਖਾੜੇ ਆਲਿਆ ਦੇ ਅੰਡਰ ਸਿਰਫ ਸਾਈ ਬਾਬੇ ਵਾਲਾ ਮੰਦਿਰ ਆ ਆਪਣੇ ਜਾ ਧਰਮਸ਼ਾਲਾ ਮਾਈ ਕਿ ਧਰਮਸ਼ਾਲਾ ਇੱਕ ਬਨਖੰਡੀ ਮਹਾ ਦੇਵ ਮੰਦਰ ਹੈ ਜਿਹੜਾ ਇੱਥੇ ਅਮਰਨਾਥ ਪਤਰ ਦੇ ਸਾਹਮਣੇ ਹੈ। ਨੀ
ਅੱਛਾ ਮਾਈੰ ਆਨੰਤੀ ਧਰਮਸ਼ਾਲਾ ਖਾੜੇ ਆਂ ਲਿਆਂ ਦੇ ਅੰਡਰ ਏ।
ਖਾੜੇ ਦੇ ਅੰਡਰ ਹੈ ਇਹ ਜਿਥੇ ਪੰਡਿਤ ਬੈਠੇਆ ਸਾਰੇ ਖਾੜੇ ਵਾਲੇ ਹੀ ਉਹ
ਅੱਛਾ।
ਜਿਹੜਾ ਬੜਾ ਪੰਡਤ ਯੋਗਰਾਜ
ਹਾਂ।
ਉਹ ਜਿਹੜੇ ਖਾੜੇ ਵਾਲੇ ਬਾਬਾ ਜੀ ਬੈਠੇ ਅ ਸੀਟ ਗੱਦੀ ਉੱਪਰ
ਹਾਂ।
ਉਹ ਦੇ ਬ੍ਰਦਰ ਆ ਸਗਾ ਛੋਟਾ।
ਅੱਛਾ ਛੋਟਾ ਭਰਾ ਏ।
ਸਾਡੇ ਰ ਰਿਸ਼ਤੇਦਾਰੀ ਪੈਂਦੀ ਨੇ ਨਾ ਦੂਰ ਸਾਡੇ ਥਾਂ 'ਸਰੰਦ ਸ਼ਹਰ ਸਾਡੇ ਰਿਸ਼ਤੇਦਾਰ ਰੈਂਦੇ। ਮੇਰੇ ਦਾਦੇ ਨੂੰ ਚਾਰ ਬਾਈ ਤੇ ਸੋਨਾ ਸੀ ਸ਼ਰੀਕਾ ਸਾਡਾ ਸਰੰਦ ਸ਼ਹਿਰ ਹੈ ਨਾ ਵੀਰ ਜੀ ਸਰੰਦ ਸ਼ਹਿਰ ਤੋਂ ਆਇਆ ਹੈ ਨਾ।
ਅੱਛਾ।
ਉਹਨਾਂ ਦੇ ਅੱਗੇ ਸਰੀਕੇ ਚੋਂ ਮਤਲਬ ਇਹ ਭੂਆ ਦਾ ਮੁੰਡਾ ਲੱਗਦਾ ਮੇਰੇ ਮਤਲਬ ਭਾਬੀ ਦੇ
ਅੱਛਾ ਮਤਲਬ ਪੰਡਿਤ, ਪੰਡਿਤ ਨੇ ਇਹ ਨਾਲੇ ਕਹਿੰਦੇ ਜੱਟ ਹੈ ਇਹ।
ਕੌਣ।
ਜਿਹੜੇ ਈਸ਼ਰ ਦਾ ਈਸ਼ਰ ਦਾਸ ਜੀ ਬੈਠੇ ਨੇ
ਬਾਮਣ ਹੈ ਛੋਟੀ ਨੀਲੋਂ ਨੀ ਹੈ ਗੀ ਸਮਰਾਲੇ ਨਾਲ ਪਿੰਡ
ਹਾਂ ਅੱਛਾ ਨੀਲੋ ਪਿੰਡ ਦੇ ਨੇ।
ਹਾਂ ਨੀਲੋ ਪਿੰਡ ਦੇ ਆ, ਬਾਹਮਣ ਨੇ ਤਾਂ ਹੀ ਭਾਈ ਪੰਡਤਾਈ ਹੀ ਕਰਦਾ। ਜੱਟ ਨੀ ਹੈਗੇ। ਬਸ ਇਹਨਾਂ ਨੇ ਵਿਆਹ ਨਹੀਂ ਹੁਣ ਵਿਆਹ ਨਹੀਂ ਕਰਾਇਆ ਨਹੀਂ ਤਾ ਵਿਚਾਰੇਨੇ ਕਰਾ ਲਿਆ ਵਿਆਹ ੍ਹਇਹਦੇ ਕੋ ਵਿਚਾਰੇ ਕੋ ਦੋ ਕੁੜੀਆਂ ਹੀ ਕੁੜੀਆਂ ਘਰ ਵਾਲੀ ਮਾਰਗੀ ਪਿੱਛੇ ਜੇ ਏਦੀ।
ਹਾਂ ਉਹਨੂੰ ਕੈਂਸਰ ਸੀਗਾ।
ਹਾਂ ਹੋ ਗਿਆ ਸਾਲ ਦੋ ਸਾਲ ਹੋ ਗਏ ਮੈਂ ਕਿਹਨਾਂ ਦੋ ਤਿੰਨ ਸਾਲ ਹੋ ਗਏ।
ਹਮ ਬਾਲ ਤਾਂ ਉਦੋਂ ਹੀ ਕੱਟ ਕੱਟੇ ਗਏ ਸੀ ਵਿਚਾਰੀ ਦੇ
ਹੈਂ।
ਮੈ ਬਾਲ ਤਾਂ ਬੜੀ ਦੇਰ ਦੇ ਕੱ ਕੱਟੇ ਹੋਏ ਸੀ ਉਹਦੇ।
ਉਹ ਫੇਰ ਚਝੜ੍ਹ ਜਾਂ ਦਿੰਦੇ ਆ ਉਹ ਚੀਜ਼ ਤੈਨੂੰ ਪਤਾ ਹੀ ਚੀਜ਼ ਖਤਰਨਾਕ ਚੀਜ਼ ਆ ਕੇ ਨਹੀਂ ਬਰੇ ਚੜਦੇ ਨੇ ਬਾਲ ਬੱਸ ਫੇਰੇ ਅਗਰ
ਉਹ ਐਵੇਂ ਈ ਸਾਡਾ ਮੈਡੀਕਲ ਮਾਫੀਆ ਆਪਣੇ ਕੋਲੋਂ ਹੀ ਸਾਲੇ ਬਣਾ ਕੇ ਵੈਕਸੀਨਾ ਧੱਕੇ ਨਾਲ ਉਹਦੇ ਨਾਲ ਦੇ ਸਾਲੇ ਵਾਇਰਸ ਪੈਦਾ ਕਰ ਦਿੰਦੇ ਆ। ਆਪ ਵੀ ਸਾਲੇ ਕਰੀ ਜਾਂਦੇ ਨੇ ਟਫਨਾ ਉਹ
ਕੌਣ।
ਮੈਡੀਕਲ ਮਾਫੀਆ ਬਹੁਤ ਗੰਦਾ ਏ
ਹਾਂ ਉਹ ਤਾਂ ਹੈਹੀ ਹੈ। ਪੈਸੇ ਬਣਾਈਏ ਨੇ ਇਹਨੂੰ ਪਤਾ ਤਾਂ ਵੀ ਬਚਣਾ ਤਾਂ ਹੈ ਨੀ ਇਹ ਕੇ ਨਹੀਂ
ਇਹਨਾਂ ਨੂੰ ਯਾਰ ਪੈਸੇ ਤੱਕ ਮਤਲਬ ਹੈ ਮਤਲਬ ਹੈ ਮੈਡੀਕਲ ਮਾਫੀਆ ਨੂੰ ਇਹਨਾਂ ਨੇ ਆਪੇ ਆਪ ਇਹ ਵਾਇਰਸ ਖੜਾ ਕਰਨਾ ਏ ਉਹਦੀ ਕਾਟ ਵੀ ਆਪਣੇ ਕੋਲ ਰੱਖਣੀ ਆ, ਉਹ ਕੱਟਣਗੇ ਛੇ ਮਹੀਨੇ ਬਾਅਦ
ਆਹੋ
ਜਦੋਂ ਫੈਲ ਜੂ ਫੇਰ ਉਹ ਕਾਰਟ ਦੇ ਪੈਸੇ ਲੈਣਗੇ। ਫੇਰ ਇਹਨਾਂ ਦੀਆਂ ਦਵਾਈਆਂ ਵਿਕਣਗੀਆਂ ਉਹ ਬੜਾ ਗੰਦਾ ਹੈ ਯਾਰ ਮਾਫੀਆ ਇਹ
ਹਾਂ ਉਹ ਤਾਂ ਹੈ ਹੀ ਹੈ ਸਹੀ ਗੱਲ ਹੈ।
ਇਹ ਕਲਯੁਗੀ ਨਾ ਰਾਕਸ਼ਸ ਨੇ ਇਹ
ਪਹਿਲਾਂ ਲੋਕ ਇਹਨੂੰ ਰੱਬ ਸਮਜਦੇ ਨੇ ਡਾਕਟਰਾਂ ਨੂੰ
ਹੁਣ ਇਹ ਕਾਲਯੁਗੀ ਰਾਕਸ਼ਸ਼ ਬਣ ਗਏ ਇਹ
ਹਮ ਸਹੀ ਗੱਲ ਹੈ। ਹੁਣ ਤਾਂ ਵਿਸ਼ਵਾਸ ਉੱਠਿਆ ਵਾ ਲੋਕਾਂ ਦਾ
ਹਮ ਚੱਲ ਅੱਠ ਵਜੇ ਮੈਂ ਵੀ ਆਊਂਗਾ ਮੰਦਿਰ
ਹਾਂਜੀ ਕੋਈ ਗੱਲ ਨੀ ਸੁਣ ਲੈ ਕਰ ਯਾਰ ਮੈਂ ਕਿਹਾ ਮੁੰਡੇ ਬੇਟੇ ਲੈ ਕਰ ਭਾਵੇਂ ਨਾਲ ਪਰ ਇਕੱਲੇ ਪਿੱਛੇ ਘਰਾਈ ਕਦੀ ਇਦੇ ਨਾ ਕਰੇਗਾ ਨਾ।
ਨਾ, ਨਾ ਉਹਦਾ ਕੋਈ ਚੱਕਰ ਨਹੀਂ
ਕੋਈ ਚੱਕਰ ਨਹੀਂ। ਫੇਰ ਆ ਜੀਆ ਕਰੀ ਬੇਟੀ ਨੂੰ ਲੈ ਕੇ ਮਾੜਾ ਮੋਟਾ ਭਜਨ ਭੂਜਨ ਗਾ ਲਿਆ ਕਰੇ ਉਹਨੂੰ ਲਾ ਦਾਂਗੇ ਟਰੇਡ ਕਰਦਾ ਗੇ
ਠੀਕ ਏ।
ਗਾਂਂਦਾ ਭਜਨ, ਭੁਜਨ
ਹਾਂ, ਹਾਂ ਭਜਨ ਗਾਲੇ ਗਾਣੇ ਗੁਨ ਗਾਲੇ ਭਜਣ ਤਾਂ ਨਹੀਂ ਗਾਣੇ ਜੀ ਨੇ ਮਰਜੀ ਗਵਾਲਾ ਉਹਨੂੰ
ਮੈਂ ਗਾਣੇ ਥੋੜ੍ਹਾ ਗਾਊਂਗਾ ਮੰਦਿਰ ਚ ਉੱਥੇ
ਫੇਰ ਉਹੀ ਤੇ ਗੱਲ ਹੈ ਇਹ ਤਾ ਵੀਰਵਾਰ ਨੂੰ ਸਾਈ ਮੰ ਉਧਰ ਹੁੰਦਾ ਕੀਰਤਨ
ਆਹ ਬਾਨੇ ਵਾਲੇ ਦੇ
ਹਾਂ ਹਰ ਵੀਰਵਾਰ ਹੁੰਦਾ ਕੜੀ ਚੌਲ ਦਾ ਲੰਗਰ ਹੁੰਦਾ।
ਆਹ ਮੈਨੂੰ ਪਤਾ ਹੈ, ਪਰ ਮੈਂ ਉਰੇ ਨਹੀਂ ਜਾਂਦਾ ਆਪਣਾ ਤਾਂ ਇੱਕੋ ਜਗ੍ਹਾ ਸਹੀ ਦੱਸਾਂ ਇੱਥੇ ਲੱਗਿਆ ਦੀਪ ਆਪਣੀ ਦਾ ਹੁਣ ਇੰਨਾ ਟਾਈਮ ਕਿ ਹੁੰਦਾ ਮੈਨੂੰ ਜਗ੍ਹਾ-ਜਗ੍ਹਾ ਐਸੇ ਕੀਰਤਨ ਸਾਰੇ ਪਾਸੇ ਹੂੰਦੇ ਨੇ। ਆਪਾਂ ਤੇ ਇੱਕ ਵਾਰੀ ਹਫ਼ਤੇ ਬਾਅਦ ਇੱਥੇ ਜਾਈਦਾ।
ਵਧੀਆ-ਵਧੀਆ ਯਾਰ ਚੱਲ ਮੈਂ ਆਊਂਗਾ ਅੱਜ
ਹਾਂ ਦੇਖ ਦੀ ਕੋਸ਼ਿਸ਼ ਕਰੀਏ ਆਨੰਦ ਬਹੁਤ ਆਉਂਦਾ ਲੇਡੀਜ਼ ਵੀ ਓਨੀ ਹੈ ਅਸੀਂ ਪੰਜਾਹ ਕੇ ਜਾਣੇ ਹੋ ਜਾਨੇ ਟੋਟਲ।
ਅੱਛਾ।
ਲੇਡੀਜ਼ ਹੁੰਦੀ ਪੰਦਰਾਂ ਵੀ ਲੇਡੀਜ਼ ਹੋਦੀ ਦਸ ਪੰਦਰਾਂ ਬਾਕੀ ਜੈਂਟਸ ਹੁੰਦੇ ਹੈ। ਤੇਰੇ ਜਾਣ ਪਛਾਣ ਦੇ ਮਿਲ ਜਾਣਗੇ ਦੇਖੀ ਕੋਈ ਨਾ ਕੋਈ।
ਹਾਂ ਇਹ ਤਾਂ ਹੋਊ ਗਾਈ। ਜਦੀ ਬੰਦੇ ਆਪਾਂ ਕਿਹੜਾ ਬਾਹਰੋਂ ਆਏ ਆ।
ਹੈਂ।
ਆਪਾਂ ਜੱਦੀ ਬੰਦੇ ਆਪਾਂ ਕਿਹੜਾ ਬਾਹਰੋਂ ਆਏ ਹੋਏ ਹਾਂ।
ਹਾਂ ਅ
ਪ੍ਰਮੋਦ ਦੀ ਦੁਕਾਨ ਤੇ ਬਾਈਕ ਲਾਇ ਆਣੀ ਉਹਨੂੰ ਵੀ ਲਿਆਉਂਗਾ ਜਾ ਤੇਰਾ ਮਨ ਥੋੜ੍ਹਾ ਸੈੱਟ ਹੋਊਗਾ।
ਕਿਨੂੰ
ਪ੍ਰਮੋਦ ਯਾਰ ਦੋਸਤ ਗਾਰਮਿੰਟ ਆਲਾ
ਪ੍ਰਮੋਦ ਗਾਰਮੰਡ ਵਾਲਾ ਕਿਹੜਾ
ਹੈਗਾ ਤੂ ਨਹੀਂ ਜਾਨਦਾ ਹੈਗਾ।
ਅੱਛਾ-ਅੱਛਾ ਉਹ ਜਿਹੜਾ ਉਹ ਹੈ ਆਪਣਾ ਸੁਭਾਸ਼ ਕਿਤਾਬਾਂ ਦੇ ਨਾਲ ਇੱਧਰ ਹੋ ਕੇ
ਉਹ ਤ ਚੁਪ ਕਰ ਜਾ ਯਾਰ
ਅੱਛਾ-ਅੱਛਾ ਕੋਈ ਹੋਰ ਹੋਣਾ।
ਅੱਛਾ ਵਧੀਆ ਤੇ
ਇੰਦਰ ਪਟਨਾ ਵਾਲਾ
ਹਾਂ ਹਾਂ
ਉਹ ਤਾਂ ਬਿਲਕੁਲ ਸਾਹਮਣੇ ਹੈ ਨੀ ਪ੍ਰਮੋਦ ਗਾਰਮੈਂਟ
ਆਹ ਸਮਝਗ ਸਮਝਗਾ ਮੈਂ ਠੀਕ ਹੈ ਠੀਕ ਆ ਉਹ ਮੁੰਡਾ ਹੈਗਾ ਦਾੜੀ ਜਹੀ ਰੱਖੀ ਹਲਕੀ-ਹਲਕੀ ਜੀ।
ਹਾਂ।
ਉਹਦੇ ਪਹਿਲਾਂ ਪਨੀ ਮੰਮੀ ਏਨੀ ਕੌ ਆਉਦੇ ਉਣਦੇ ਘਰ ਚੋਂ ਆਂ ਹੁੰਦੇ ਖੀ ਲੇਡੀ ਸਾਡੇ ਕਿਰਤਣ ਤੇ
ਉਹਦੀ ਮੰਮੀ ਨੂੰ ਤਾਂ ਪੂਰੀ ਹੋਈ ਨੂੰ ਕਈ ਸਾਲ ਹੋ ਗਏ
ਪਤਾ ਨੀ ਕੌਣਾ ਉਹਨਾਂ ਦੇ ਘਰ ਚ ਜਾਂ ਉਹਨਾਂ ਦੀ ਭਾਬੀ ਨਾ ਹੋਵੇ ਕੋਈ ਲੇਡੀ ਆਉਂਦੀ ਸੀ ਉਹਨਾਂ ਦੇ ਘਰ ਚੋਂ ਮੈਨੂੰ ਜਾਣ ਦਿਓ।
ਚੱਲ ਕੋਈ ਨੀ ਉਹ ਤੇਰਾ ਉਹ ਤੇਰਾ ਕਸੂਰ ਨੀ ਬੁਢਾਪਾ ਆ ਗਿਆ।
ਮੈਨੂੰ ਪਤਾ ਨੀ ਬੈ ਫੈਮਲੀ ਬੈਕਗਰਾਉਂਡ ਨੀ ਪਤਾ ਹੁਣ ਦੇ ਘਰ ਇੱਕ ਲੇੜੀ ਆਉਂਦੀ ਸੀ ਮਤਲਬ ਹਜੇ ਵੀ ਜਾਣਦੇ ਉਹਨੂੰ
ਉਹਦੀ ਲੇਡੀ ਇੱਕ ਆ ਉਹਦੀ ਘਰ ਵਾਲੀ ਉਹ ਦੁਕਾਨ ਚੋਂ ਬਾਹਰ ਨੀ ਨਿਕਲਦੀ। ਉਹ ਕਹਿੰਦੀ ਮੇਰੀ ਘਰ ਆਲੇ ਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਦੁਕਾਨ ਚੋਂ ਨੀ ਹਿਲ ਸਕਦੀ।
ਯਾਰ ਪਤਾ ਨੀ ਉਹਨਾਂ ਨਾਲ ਦਾ ਘਰ ਹੈ ਪਣੀ ਉਹਨਾਂ ਦਾ ਘਰ ਉਹਦੇ ਉੱਥੋਂ ਆਉਂਦੀ ਇੱਕ ਲੇੜੀ ਹਜੇ ਮੈਨ ਯਾਦ ਮੈਨੂੰ ਹਜੇ ਮ ਸਮੱਸਿਆ ਹੁੰਦੀ ਹੁੰਦੀ
ਸੌਰਭ ਨੇ ਮੰਮੀ ਨਾ ਆਣਾ ਸੌਰਭ ਪਹਿਲਾਂ ਉਧਰ ਰਹਿੰਦੇ ਸੀ ਨਾ ਅਸੀਂ।
ਮੈਨੂੰ ਇੰਨਾ ਨਹੀਂ ਪਤਾ ਮੇਰੇ ਦੀਦੀ ਕੀ ਉਹਨਾਂ ਦੇ ਘਰ ਦੇ ਨਾਲ ਹੋ ਗਈ ਆ ਉੱਥੇ ਦੇ ਜਾਂਦੇ ਦੀਦੀ। ਮੈਨੂੰ ਏਨਾ ਪਤਾ ਨੀ ਸਾਂਵਲੇ ਰੰਗ ਦੀ ਛੋਟੀ ਜਿਹੀ ਹਾਈਟ ਹੈ।
ਹੁਣ ਵੀ ਆਉਂਦੀ ਹੈ।
ਹੁਣ ਪਿਛੇ ਜੇ ਬੰਦ ਕਰ ਗਏ ਪਹਿਲਾਂ ਦੋ-ਤਿੰਨ ਸਾਲ ਲਗਾਤਾਰ ਆਂਦੀ ਰਹੀ ਹੈ ਸਾਢੇ ਕੋਲ।
ਚੱਲ ਕੋਈ ਗੱਲ
ਹੁਣ ਵਿਚ ਕਦੇ-ਕਦੇ ਮਾਰ ਲੈਂਦੀ ਵੀਰੇ ਗੇੜਾ ਬਸ ਹੁਣ ਰੈਗੂਲਰ ਨਹੀਂ ਆਉਦੀ ਪਹਿਲਾਂ ਰੈਗੂਲਰ ਆਉਦੀ ਹੰਦੀ
ਹਾਂ ਚੱਲ ਘਰ ਇਹ
ਬਾਕੀ ਜੇ ਮੈਨੂੰ ਸਹੀ ਹੈ ਕੇਦਾ ਪਰਮਾਤਮਾ ਨ ਜੀਦਾ ਜਿੰਨਾ ਲਿਖਿਆ ਵੇ ਹਿਸਾਬ-ਕਿਤਾਬ। ਜੀਦੇ ਬੀਣਾ ਕਰਮਾਂ ਤਾਂ ਆਂਦੇ ਕੇ ਨਹੀਂ
ਹੈ।
ਹੋਰ
ਕ
ਕੀ ਹਾਲ ਹੈ।
ਹੈਲੋ!
ਹੈਲੋ!
ਮੈਂ ਕਿਹਾ ਆ ਜੀ ਕੋਈ ਨਹੀਂ ਤਿਆਰ ਹੋਈ ਆਰਾਮ ਅੱਜ ਪਹਿਲਾਂ ਤਿੰਨ ਵਾਰੀ ਤਿੰਨ ਵਾਰੀ ਦਾ ਚਲੀਸਾ ਪੜ੍ਹਦੇ ਨੇ ਨਾਮ ਚਲੀਸਾ।
ਅੱਛਾ!
ਉਸ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੁੰਦਾ ਸਵਾ ਅੱਠ ਵਜੇ ਭਜਨ ਭੁਜਨ ਕਰਨਾ ਨੌ ਵੇ ਪੂਰੇ ਡਾਇਰੈਕਟ ਅਸੀਂ ਆਰਤੀ ਸ਼ੁਰੂ ਕਰ ਦਿੰਦੇ ਆਂ
ਓਕੇ ਓਕੇ
ਇਹ ਨੀ ਹੈ ਵੀ ਅੱਠ- ਅੱਠ ਤੋਂ ਨੌ ਗਏ ਦਸ ਵਜਾ ਤੇ ਉਹ ਕੰਮ ਨਹੀ ਸਾਡੇ ਕੋਲ
ਅੱਛਾ, ਪੌਣੇ ਨੌ ਵਜੇ ਅਰਤੀ ਸਟਾਰਟ
ਪੌਣੇ ਨੌ ਵਜੇ ਪੂਰੇ ਨੌਂ ਵਜੇ।
ਓਹੀ ਸਵਾ ਨੌਂ ਤੱਕ।
ਹਾਂ ਸਵਾ ਨੌ ਤੱਕ ਸਵਾ ਨੌ ਵਜੇ ਫਰੀ ਹੁੰਦੇ ਸਾਰੇ ਚਲੇ ਜਾਂਦੇ ਐਂ। ਮਤਲਬ ਮ ਮਤਲਬ ਓਈ ਨੀ ਕੰਮ ਨੀ ਐ ਵੀ ਅੱਠ ਵਜੇ ਕੈ ਕੇ ਸਾਢੇ ਅੱਠ ਸ਼ੁਰੂ ਕਰਨਾ ਫਿਰ ਦਸ ਵਜੇ ਭੋਗ ਪੌਨਾ ਓ ਕੰਮ ਨੀ ਹੈਗਾ ਅੱਠ ਵਜੇ ਸ਼ੁਰੂ ਨੌ ਵਜੇ ਸਈ ਆਰਤੀ ਸ਼ੁਰੂ ਕਰ ਦਿੰਦੇ ਆਂ ਅਸੀਂ।
ਓਕੇ।
ਠੀਕ ਐ ਟੈਮ ਹੋ ਗੇਆ ਮੰਨੂੰ ਠੀਕ ਐ ਪਰ
ਓਕੇ।